ਹੈਲੋ
ਹੈਲੋ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭੈਣ ਜੀ। ਠੀਕ ਠਾਕ ਵਧੀਆ ਤੁਸੀ ਸੁਣਾਓ।
ਵਧੀਆ ਜੀ ਵਧੀਆ ਹੋਰ ਕੀ ਚੱਲ ਰਿਆ ਅੱਜ ਕੱਲ੍ਹ ਬਹੁਤ ਟਾਈਮ ਹੋ ਗਿਆ ਕੋਈ ਫੋਨ ਨਈ ਕੋਈ ਮੈਸੇਜ ਨਈ।
ਹਾਂਜੀ ਬਸ ਦੇਖੋ ਬਿਜੀ ਸੀ ਮੈਂ ਮੈਂ ਤੁਹਾਨੂੰ ਯਾਦ ਹੀ ਕਰ ਰਈ ਸੀ ਕਲ ਵੀ ਨਾ।
ਅੱਛਾ
ਹੈਲੋ ਹਾਂਜੀ ਹੋਰ ਤੁਸੀ ਬੜੇ ਦਿਨਾਂ ਬਾਅਦ ਫ਼ੋਨ ਕੀਤਾ।
ਮੈਂ ਤੁਹਾਨੂੰ ਦੇਖੋ ਵੀ ਭੇਜਿਆ ਸੀਗਾ। ਤੁਹਾਡੇ ਪਿੱਕ ਦੇਖੇ ਸੀ ਤੁਸੀਂ ਪਾਈ ਦੀ ਸੀ ਹਾਂ ਐਨੀਵਰਸਰੀ ਸੈਲੀਬਰੇਟ ਕੀਤੀ ਹੋਣੀ ਤੁਸੀਂ ਅਸੀਂ ਪਾਈ ਦੀ ਸੀ। ਪਿਕਸ ਵਗੈਰਾ ਰਾਤ ਮੈਂ ਦੇਖ ਦੇਖੀਆਂ ਸੀ ਤੇ ਮੈਂ ਤੁਹਾਨੂੰ ਵਿਸ਼ਿਸ ਭੇਜੀਆਂ ਸੀਗੀਆਂ ਮਤਲਬ ਤੁਸੀਂ ਦੇਖਿਆ ਨਈ ਸ਼ਾਇਦ
ਹਾਂਜੀ ਓ ਨਾ ਬਸ ਤੁਹਾਨੂੰ ਪਤਾ ਕਲ ਸੀਗਾ ਪਰਸੋਂ ਹਾਂ ਸੋਰੀ ਪਰਸੋਂ ਸੀ। ਤੇ ਅਸੀਂ ਕਲ ਓ ਪਰਸੋਂ ਬਾਰ ਹੀ ਰਏ ਤੇ
ਅੱਛਾ
ਅੱਛਾ ਹਾਂ ਪਿਕਸ ਵੀ ਕਲ ਈ ਪਾਈਆਂ ਸੀਗੀਆਂ। ਫਿਰ ਬੱਚੀਆਂ ਤੇ ਹੱਥ ਤੁਹਾਨੂੰ ਪਤਾ ਫੋਨ ਹੁੰਦਾ ਏ।
ਇਹ ਤਾ ਗੱਲ ਤੁਹਾਡੀ ਬਿਲਕੁਲ ਸਈ ਏ ਬ ਬੱਚਿਆਂ ਦੇ ਹੱਥ 'ਚ ਫੋਨ ਹੁੰਦਾ ਤੇ ਪਤਾ ਲੱਗਦਾ ਨਈ ਕੋਈ ਫੋਨ ਹੋਏ ਤਾਂ ਵੀ ਨਈ ਪਤਾ ਲੱਗਦਾ। ਬੰਦਾ ਫੋਨ ਕੋਈ ਕਰਦਾ। ਰਹਿ ਜਾਂਦਾ ਬੱਚੇ ਦੱਸਦੇ ਵੀ ਨੀ ਨਾ ਵੀ ਦੇਖੋ ਮੰਮਾ ਮੈਸੇਜ ਆਇਆ ਤੁਹਾਨੂੰ
ਹਾਂ ਬਿਲਕੁਲ ਨਈ ਦੱਸਦੇ ਕੋਈ ਕੋਲ ਵੀ ਆ ਰਈ ਹੋਏਗੀ ਨਾ ਓ ਵੀ ਨਈ ਦੱਸਦੇ।
ਉਹੀ ਤਾਂ ਬੜੇ ਖ਼ਰਾਬ ਨੇ ਬੱਚੇ ਬਸ ਫੋਨ ਮਿਲ ਜੇ ਇਹਨਾਂ ਨੂੰ ਸਾਰਾਂ ਦਿਨ ਫੋਨ ਦੇ ਦੋ ਬਸ ਗੇਮਸ ਖੇਲਦੇ ਰੈਂਣਗੇ। ਅ ਗੇਮਸ ਦੀਆਂ ਗੱਲਾਂ ਮੈਂ ਵੀ ਸਗੋਂ ਮਨਾ ਕਰਦੀ ਆਂ। ਇਨਾ ਤੁਸੀਂ ਫੋਨ 'ਚ ਵੜੇ ਰੈਂਦੇ ਹੋ ਕੁਛ ਹੋਰ ਐਕਟੀਵਿਟੀ ਕਰ ਲੋ। ਵੈਹੇ ਤਾਂ ਹੁਣ ਸਾਡੇ ਇੱਥੇ ਨਾ ਓ ਲੱਗਾ ਦਾ ਵ ਬੱਚਿਆਂ ਨੂੰ ਐਕਟੀਵਿਟੀ ਪਾਇਆ ਮੈਂ ਸਮਰ ਕੈਂਪ ਸਟਾਰਟ ਹੋਇਆ ਦਾ ਗੁਰਦੁਆਰਿਆਂ ਦੀ ਤਰਫ ਤੋਂ ਗੁਰਦੁਆਰਾ ਸਿੰਘ ਸਭਾ ਦੀ ਤਰਫ ਨਾ ਇਹ ਬਨ ਵੇਖਦਾ ਸ਼ਾਮ ਚਾਰ ਤੋਂ ਸੱਤ ਵਜੇ ਦਾ ਟਾਈਮ ਹੈਗਾ।
ਅੱਛਾ ਚਲੋ ਵਧੀਆ ਬੱਚਿਆਂ ਨੂੰ ਉੱਧਰ ਭੇਜ ਦਿੰਦੇ ਹੋਗੇ ਫਿਰ।
ਹਾਂ, ਹੁਣ ਮੈਂ ਭੇਜ ਰਹੀ ਹਾਂ ਹੋਗੇ ਦੋ ਦਿਨ ਤਾਂ ਹੋਗੇ ਜਾਂਦੇ ਆ ਬੱਚਿਆਂ ਨੂੰ ਉਹਨਾਂ ਨੇ। ਕੱਲ੍ਹ ਗਏ ਸੀ ਬੱਚੇ। ਹਾਂ ਤ ਉਹ ਸਿਖਾਉਂਦੇ ਨੇ ਕੀ ਕਹਿੰਦੇ ਨੇ ਗਤਕਾ ਸਿਖਾਉਂਦੇ ਨੇ ਤੇ ਇੱਕ। ਪੱਗ ਬਣਨੀ ਜਾਂ ਦੁਮਾਲਾ ਸਜਾਨਾ। ਕਲ ਬਨ ਕੇ ਦੇ ਆਏ ਸੀਗੇ, ਇੰਨੇ ਸੋਹਣੇ ਲੱਗਦੇ ਪਏ ਸੀਗੇ ਹਾਂਜੀ। ਕੱਲ ਮੈਂ ਭੇਜਿਆ ਸੀ ਹਾਂ ਬੱਚਿਆਂ ਨੂੰ।
ਇਹ ਵੀ ਵਧੀਆ ਜਿਹੜਾ ਉਪਰਾਲਾ ਕਰਦੇ ਨੇ ਗੁਰਦੁਆਰਿਆਂ ਚ।
ਦੇਖੋ ਇਸ ਤੋਂ ਚੰਗਾ ਕੋਈ ਕੰਮ ਨਹੀਂ ਹੋ ਸਕਦਾ, ਉਹਨਾਂ ਨੂੰ ਦੇਖੋ ਗੁਰਮਤ ਸਿੱਖਿਆ। ਦਿੰਦੇ ਨੇ, ਸਭ ਸਮਝਾਉਂਦੇ ਨੇ ਆ ਕੇ ਬੱਚੇ ਦੱਸਦੇ ਸੀ ਮੰਮਾ ਸਾਨੂੰ ਐਹ। ਫਸਟ ਡੇ ਗਏ ਨਾ ਤੇ ਸਮਝਾਇਆ, ਕਿ ਤੁਸੀਂ ਡੇਲੀ ਗੁਰਦੁਆਰਾ ਸਾਹਿਬ ਜਾਣਾ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹਾਂ, ਬੱਚੇ ਆ ਕੇ ਦੱਸਦੇ ਪੇਂ ਸੀਗੇ, ਤੇ ਕੱਲ ਵੀ ਬੜਾ ਸੋਹਣਾ ਸਮਝਾਇਆ।
ਕਈ ਬੱਚਿਆਂ ਨੂੰ ਬੇ ਮਾਂ-ਪਿਓ ਤੋਂ ਸਿੱਖਦੇ ਨੇ, ਮਾਂ-ਪਿਓ ਗੁਰੂ ਘਰ ਨਾਲ ਜੁੜੇ ਹੋਣਗੇ, ਬੱਚਿਆਂ ਨੂੰ ਲੈ ਆਪ ਜਾਣ ਗੁਰਦੁਆਰੇ ਹੈਨਾ।
ਪਰ ਲੈ
ਤੇ ਬੱਚੇ, ਆਟੋਮੈਟਿਕ ਬੱਚਿਆਂ ਨੂੰ ਪਤਾ ਕਿ ਇਹ ਚੀਜ਼ ਅਸੀਂ ਕਰਨੀ ਹੈ।
ਕਰਨੀ ਐ ਅਸੀਂ ਦੇਖੋ ਜਾਵਾਂਗੇ ਡੇਲੀ ਗੁਰਦੁਆਰੇ ਬੱਚਿਆਂ ਸਗੋਂ ਨਾਲ ਲੈ ਕੇ ਜਾਈਏ ਸਵੇਰੇ ੳਠਾਈਏ ਉਹਨਾਂ ਨੂੰ
ਹਾਂਜੀ
ਨਾਲ ਲੈ ਕੇ ਜਾਣਾ ਚਾਹੀਦਾ, ‌ਬੱਚਿਆਂ ਨੂੰ ਗੁਰਦੁਆਰੇ
ਨਹੀਂ-ਨਹੀਂ ਬੜੇ ਖੁਸ਼ ਹੁਣ ਤੇ ਜਾਂਦੇ ਪਏ ਨੇ, ਦੇਖੋ ਅੱਜ ਤਾਂ ਤੀਜਾ ਦਿਨ ਜਾਣਗੇ। ਬੱਚੇ ਲਾਲਚ ਨੂੰ ਚੱਲੇ ਜਾਂਦੇ ਨੇ, ਰਿਫਰੈਸ਼ਮੈਂਟਸ ਵੀ ਹੁੰਦੀ ਨਾ‌, ਤੇ ਉਹਨਾ ਨੇ ਚਲੋ ਬੱਚੇ ਚਾਹੇ ਲਾਲਚ ਨੂੰ ਜਾਂਦੇ ਨੇ। ਪਰ ਐ ਵੇ ਇਵੇਂ ਹੀ ਹੁੰਦਾ ਬੱਚਿਆਂ ਨੂੰ, ਚਲੋ ਕਿਸੀ ਬਾਣੇ। ਕੁਛ ਤਾਂ ਸਿੱਖੇਣ ਸਿੱਖਦੇ ਈ ਨੇ ਨਾ ਬੱਚੇ
ਹਾਂਜੀ, ਐਵੇਂ ਪਿਛਲੇ ਸਾਲ ਸਾਡੇ ਅੰਦਰ ਵੀ ਸੀਗਾ ਐਂਥੇ ਸਾਡੇ ਵੀ ਸੀ ਸੀਗਾ 'ਗੁਰਦੁਆਰੇ' ਚ ਤੇ ਇਸ ਵਾਰ ਨਾ ਅਪਣਾ ਕੁਛ ਨੀ ਹੈਗਾ ਕਰੀ ਜੋਬ ਲੱਗਦੇ ਈ ਨਹੀਂ ਪਏ ਸਮਰ ਕੈਂਪ ਵਗੈਰਾ
ਉਹ ਮੈਨੂੰ ਵੀ ਭੈਣ ਜੀ, ਪਤਾ ਲੱਗ ਗਿਆ ਤਾਂ ਹੀ, ਅਸੀਂ ਉਸ ਦਿਨ ਗਏ ਸੀ, ਰਹਿਣ ਸਬਾਈ ਕਿਰਤਨ ਦਰਬਾਰ ਸੀਗਾ ਨਾ ਤੇ ਪਰਸੋਂ ਵੀ ਸੀਗਾ ਐਥੇ,, ਗੁਰਪੁਰਬ ਸੀ ਨਾ ਜਦੋਂ ਅਹ, ਗੁਰੂ ਅਰਜਨ ਦੇਵ ਜੀ ਦਾ ਉਸ ਦਿਨ ਰਾਤ ਦਾ ਵੀ ਪ੍ਰੋਗਰਾਮ ਰੱਖਿਆ ਦੇਆ ਸੀ ਇੱਥੇ ਰਹਿਣ ਸਬਾਈ ਕਿਰਤਨ ਦਰਬਾਰ ਸੀਗਾ ਅਖੰਡ ਕੀਰਤਨੀ ਨਾ ਤੇ ਬਹੁਤ ਆਨੰਦ ਆਇਆ ਭੈਣ ਜੀ, ਉੱਥੇ ਆਪਾਂ ਗਏ ਹਾਂਜੀ
ਮੈਂ ਕਿਹਾ ਤਾਂ ਤੁਹਾਨੂੰ ਪਤਾ ਲੱਗਿਆ ਹੋਣਾ, ਸਾਡੇ ਇੱਥੇ ਨਾ ਦੂਰ ਹੈ, ਗੁਰਦੁਆਰਾ ਜੀ। ਤੇ ਐ ਕਰਾ ਰਹੇ ਆ, ਬੱਚਿਆਂ ਨੂੰ
ਅੱਛਾ-ਅੱਛਾ
ਮਾਰਕੀਟ ਜਿਹੜਾ ਗੁਰਦੁਆਰਾ ਹੈ ਨਾ, ਉਹ ਸਾਡੇ ਐਥੋ ਦੂਰ ਹੈ, ਉਹ ਜਿਹੜਾ ਨੇੜੇ ਐ ਦੁਆਰਾ ਵੇ ਉੱਥੇ ਸ਼ਇਦ ਹੀ, ਵੈਸੇ ਪ੍ਰੋਗਰਾਮ ਚੱਲ ਰਹੇ ਨੇ ਬੱਚਿਆਂ ਦੇ ਕੋਂਪੀਟੀਸ਼ਨ ਵਗੈਰਾ ਹੋ ਰਹੇ ਨੇ ਪਾਠ ਜਿਨੂੰ ਆਂਦਾ ਐ, ਜਪੁਜੀ ਸਾਹਿਬ ਦਾ ਪਾਠ ਹੋਰ ਚੌਪਈ ਸਾਹਿਬ ਦੀ ਬਾਣੀ ਹਾਂਜੀ।
ਪਹਿਲੇ ਦਿਨ ਗਏ ਨੇ ਬੱਚੇ ਨ ਪੁਛਿਆ ਮੂਲ ਮੰਤਰ ਜਿਨ ਜਿਨੂੰ ਆਂਦਾ ਸੁਣਾਓ ਬੱਚਿਆਂ ਨੂੰ ਸੁਣਾ ਕੇ ਆਏ ਸੀ ਕਾਲ ਕਰਵਾਣ ਰਿਜ ਜਿਸਟਰ ਬੱਚਿਆਂ ਨੂੰ ਦਿੱਤੇ ਬੜੇ ਖੁਸ਼ ਹੁੰਦੇ ਪਏ ਸੀ ਬੱਚੇ ਮੈਂ ਕਿਹਾ
ਅੱਛਾ।
ਥੋੜੇ ਜੁੜੇ ਨੇ ਆਪਣੀ ਸਿੱਖੀ ਨਾਲ ਹੈਨਾ, ਉਹਨੂੰ ਕਿੰਨਾ ਕੁਛ ਪਤਾ ਲੱਗਦਾ ਗੁਰਦੁਆਰੇ ਜਾ ਕੇ ਤੇ ਮੈਨੂੰ ਵੀ ਦੇਖੋ ਉਸ ਦਿਨ ਮੈਂ ਨਾ ਜਾਂਦੀ, ਤੇ ਮੈਨੂੰ ਸ਼ਾਇਦ ਨੀ ਪਤਾ ਲੱਗਣਾ ਸੀ। ਅਸੀਂ ਉਸ ਦਿਨ ਗਏ ਆਂ ਤੇ ਉੱਥੇ ਉਹਨਾਂ ਨੇ ਪੈਂਪਲੇਟਸ ਰੱਖੇ ਦੇ ਸੀਗੇ ਇਸ਼ਤਿਹਾਰ ਤੇ ਬੱਚੇ ਮੈਨੂੰ ਫੜਾ ਗਏ ਮਮਾ ਦੇਖੋ ਪੜੋ, ਫਿਰ ਮੈਂ ਪੜ੍ਹਿਆ ਸਾਰਾ ਫੇਰ ਮੈਨੂੰ ਤਾਂ ਪਤਾ ਲੱਗਿਆ ਫੇਰ ਮੈਂ ਕਿਹਾ ਹੁਣ ਤਾਂ ਮੈਂ ਜਰੂਰ ਭੇਜਾਂਗੀ ਕੱਲ। ਫੇਰ ਬਸ ਜਾਂਦੇ ਪਏ ਨੇ, ਅੱਜ ਤੀਸਰਾ ਦਿਨ ਜਾਣਗੇ ਚਾਰ ਵਜੇ ਤੋਂ ਸੱਤ ਵਜੇ ਤਿੰਨ ਘੰਟੇ ਸ ਆਉਂਦੇ ਨੇ ਹਾਂ ਤਿੰਨ ਘੰਟੇ ਜਾਣੇ। ਹਾਂ, ਇਹ ਬੱਚੇ ਵੀ ਬਹੁਤ ਬਹੁਤ ਸੋਹਣੇ। ਪੱਗ ਬਣ ਕੇ ਆਇਆ ਸੀ, ਛੋਟਾ ਦਮਾਲਾ ਸਜਾ ਕੇ ਆਇਆ ਸੀ।
ਅੱਛਾ, ਚਲੋ ਵਧੀਆ ਕੁਛ ਸ ਵੱਖਰੇ ਨੇ ਬੱਚੇ ਹਾਂਜੀ।
ਹੋਰ ਘਰ ਦੇਖੋ ਬੱਚਿਆਂ ਨੇ ਫੋਨਾਂ ਚ ਈ ਲੱਗੇ ਰਹਿਣਾ ਫੋਨਾਂ ਚੁ ਕੀ ਮਿਲਣਾ, ਕੁਛ ਨੀ ਭੈਣ ਜੀ ਦੇਖੋ। ਗੇਮ ਖੇਲਦੇ ਰੈਂਦੇ ਨੇ। ਬਸ ਗੇਮਸ ਖਿਲਾ ਲੋੋ ਯੂਟਿਊਬ ਦੇਖਦੇ ਰਹਿਣਗੇ ਬਸ, ਸਕਰੋਲਿੰਗ ਸਕਰੋਲਿੰਗ ਸਕਰੋਲਿੰਗ ਹੋਰ ਕੁਛ ਨੀ। ਸਗੋਂ ਮੈਂ ਤਾਂ ਹੀ ਮੈਂ ਕਿਹਾ ਚਲੋ ਥੋੜੀ ਦੇਰ ਲਈ ਫੋਨ ਤੋਂ ਤਾਂ ਹਟ ਣਗੇ ਨਾ, ਥੋੜੀ ਦੇਰ ਲਈ।
ਹਾਂਜੀ ਬਿਲਕੁਲ ਸਹੀ ਗੱਲ ਐ, ਇੱਕ ਦੋ ਘੰਟੇ ਗੁਰਦੁਆਰੇ ਲਗਾ ਆਂਦੇ ਨੇ ਬੱਚੇ।
ਹੋਰ।
ਅੱ
ਸਾਰੇ ਸਾਨੂੰ ਵੀ ਥੋੜ੍ਹਾ ਮਿਨ ਜਾਂਦਾ ਰਿਲੈਕਸ ਹੋ ਜਾਂਦੇ ਸੀ ਕੁਛ ਕੰਮ ਕਰਨਾ।
ਹਾਂਜੀ, ਬੜੇ ਕੰਮ ਹੁੰਦੇ ਨੇ ਦੇਖੋ ਭੈਣ ਜੀ ਘਰਾਂ ਦੇ। ਹਾਂਜੀ ਉਹ ਬੰਦਾ ਐਕਸਟਰਾ ਕੰਮ ਬੰਦਾ ਬਚਿਆ ਬੱਚੇ ਘਰ ਹੁੰਦੇ ਕੋਈ ਕੰਮ ਵੀ ਨ੍ਹੀਂ ਹੁੰਦਾ। ਹੁਣ ਸਾਡੇ ਦੇਖ ਲਓ ਬੱਚੇ ਨੇ, ਹਾਂਜੀ।
ਤੇ ਲੇਟ ਨੇ ਤੇ ਸਾਡੇ ਵੀ ਸਾਰੇ ਕੰਮ ਲੇਟ ਇਹਨਾਂ ਦੀ ਘਰ ਨਾਸ਼ਤਾ ਲੇਟ ਦੁਪਹਿਰ ਦਾ ਲੇਟ, ਸ਼ਾਮ ਰਾਤ ਦਾ ਲੇਟ ਬਸ ਉਹ ਫਿਰ ਸਾਡਾ ਨਾ ਸ਼ਡਿਊਲ ਖਰਾਬ ਹੋ ਜਾਂਦਾ। ਤੁਸਿ ਮੰਨਾ ਇਹਨਾਂ ਦੇ ਚੱਕਰ ਚ ਹੁਣ ਮੈਂ ਮੋ ਆਖ ਵੀ ਨੀ ਕਰ ਪਾ ਰਹੀ ਕਿਉਕਿ ਸ਼ਡਿਊਲ ਈ ਵਿਗੜਿਆ ਰਾਤੀ ਲੇਟ ਸੋ ਸੁਂਦੇ ਨੇ ਤੇ ਮੇਰੇ ਕੋਲ ਵੀ ਉੱਠਿਆ ਨੀ ਜਾਂਦਾ ਤੇ ਨਾ ਈ ਸ਼ਾਮ ਨੂੰ ਵੋਕ ਕਰ ਸਕਣੇ। ਨਾਂ ਈ ਮੇਰੀ ਯੋਗਾ ਕਲਾਸ ਜਾ ਪਾ ਰਹੀ, ਤੇ ਬਸ ਛੁੱਟੀਆਂ ਕਰਕੇ ਨਾ ਥੋੜਾ ਸ਼ਡਿਊਲ ਹੀ ਖਰਾਬ ਹੋ ਗਿਆ ਤੇ ਮੈਂ ਸਗੋਂ ਕਹਿਣੀ ਖਤਮ ਹੋਗ ਜਲਦੀ ਛੁੱਟੀਆਂ ਖਤਮ ਹੋਣ ਤੇ ਫੇਰ ਆਪਣਾ ਅਸੀਂ ਵੀ ਆਪਣਾ ਰੂਟੀਨ ਬਣਾਈ। ਇੱਕ
ਹਾਂਜੀ ਉਹ ਤੇ ਗੱਲ ਸਹੀ, ਪਰ ਦੇਖੋ ਨਾ ਗਰਮੀ ਕਿੰਨੀ ਅਜੇ ਛੁੱਟੀਆਂ ਮੋਰਨਿੰਗ ਵੋਕ ਤੇ ਨਈ ਮੈਂ ਜਾ ਈ ਨੀਂ ਰਈ, ਬੱਚੇ ਉੱਠ ਤੇ ਮੈਂ ਤੁਹਾਨੂੰ ਦੱਸਦੀ ਦੀ ਪਈ ਹਾਂ ਸਾਡੇ ਬੱਚੇ ਵੀ ਲੇਟ ਉੱਠਦੇ ਨੇ। ਤੇ ਲੇਟ ਸੌਂਦੇ ਨੇ। ਮੈਂ ਵੀ ਜਾਗਦੀ ਰੈਂਦੀ ਬੱਚਿਆਂ ਨਾਲ ਬੱਚੇ ਕੋਈ ਨਾ ਕੋਈ ਐਕਟੀਵਿਟੀ ਕਰਦੇ ਰੈਂਣਗੇ। ਛੋਟਾ ਬੇਟਾ ਤੇ ਬੜਾ ਉਨੂੰ ਸ਼ੌਕ ਏ। ਹੁਣ ਪੈਨ ਸਟੈਂਡ ਬਣਾਇਆ ਹੁਣ ਕਹਿ ਰਿਆ ਕੁ ਇੱਕ ਹੋਰ ਬਣਾਣਾ।
ਤੇ ਓ ਬਣਾ ਹਾਂਜੀ। ਹਾਂਜੀ ਦਿਖਾਵਾਂਗੀ ਬੜਾ ਸ਼ੌਕ ਹੈ ਇਹਨੂੰ ਓ ਕੈਣਾ ਮੈਂ ਸੁਣਾ ਮੈਂ ਕੈਂਦੇ ਚਲੋ ਰੁਕ ਜੋ ਹਾਂਜੀ ਸਕੂਲ 'ਚ ਦਿਖਾਣਾ ਹੈ ਨਾ ਇਸ ਕਰਕੇ
ਅੱਛਾ-ਅੱਛਾ ਤਾਂ ਲ ਚਲੋ ਕਿਸੇ ਬਾਨੇ ਸੀ ਬੱਚੇ ਕੁਛ ਤਾਂ ਕਰਦੇ ਨੇ ਨਾ ਦੇਖੋ। ਕੋਈ ਤਾਂ ਚੀਜ਼ ਬੱਚਿਆਂ ਨੂੰ ਇੰਟਰਸਟਿੰਗ ਲੱਗਦ ਹੀ ਨਾ ਕਰਨੀ ਚਾਹੀਦੀ ਹੈ ਸਾਡੇ ਵੀ ਲੱਗੇ ਰੈਂਣਗੇ ਜੇ ਫੋਨਾ 'ਚ ਦੇਖ ਲੈ ਚਲੋ ਫੋਨਾਂ ਦਾ ਕੋਈ ਫਾਇਦਾ ਵੀ ਕਿਤੇ ਆ ਹੀ ਜਾਂਦਾ ਕਿਤੇ ਫਾਇਦਾ ਵੀ ਸਾਨੂੰ ਦਿ ਦਾ ਕੋਈ ਚੀਜ਼ ਬੱਚੇ ਜਿੱਦ ਕੋਈ ਨਾ ਕੋਈ ਐਕਵਿਟੀ ਦੇਖਣਗੇ ਕੈਂਣਗੇ ਮੰਮਾ ਅਸੀ ਐ ਟਰਾਈ ਕਰ ਕਰਨੀ ਏ।
ਓ ਬਿਲਕੁਲ ਚਲ ਵਧੀਆ ਗੱਲ ਆਉਂਦੀ ਸਗੋਂ ਬੱਚਿਆਂ ਨੂੰ ਟਰਾਈ ਤੇ ਕਰਦੇ ਨਾ ਕਿਸੇ-ਕਿਸੇ ਚੀਜ਼ ਨੂੰ
ਹਾਂ ਤੇ ਉਹੀ ਗੱਲ ਸਭ ਤੋਂ ਵੱਡੀ ਟਰਾਈ ਕਰਨਾ ਜੇ ਟਰਾਈ ਕਰਨਗੇ ਤੇ ਕੁਛ ਹਾਂਜੀ ਗਲਤ ਸਈ ਆਪਣੇ ਆਪ ਹੋ ਜਾਓ ਕਰ-ਕਰ ਕੇ ਜਾਚ ਆਂਦੀ ਏ।
ਹਾਂਜੀ ਸਈ ਗੱਲ ਏ।
ਹਾਂ ਤਾਂਹੀ ਮੈਂ ਫਿਰ ਤੁਹਾਨੂੰ ਕਹਿ ਰਈ ਆਂ। ਚਲੋ ਬੱਚੇ ਲੱਗੇ ਰੈਂਣ ਮੈਂ ਤਾਂ ਹੀ ਤੁਹਾਨੂੰ ਉਹੀ ਫੋਨ ਕਰ ਸੀ ਮੈਂ ਕਿਆ ਚਲ ਭੈਣ ਜੀ ਨੂੰ ਵਿਸ਼ ਕੀਤਾ ਵੀ ਤੇ ਮੈਂ-ਮੈਂ ਤੇ ਮੈਂ ਥੋੜਾ ਮੈਨੂੰ ਲੱਗਿਆ ਵੀ ਸੀ ਮੈਂ ਕਿਆ ਲੱਗਦਾ। ਬੱਚਿਆਂ ਦਾ ਹੀ ਕੰਮ ਨੇ ਬੱਚਿਆਂ ਨੇ ਫੜ੍ਹਿਆ ਹੋਣਾ ਫੋਨ ਮੈਸੇਜ
ਮੈਂ ਦੇਖੋ ਮੈਂ-ਮੈਂ ਅੱਛਾ ਦੇਖੋ ਮੈਂ ਵੇਖਦੀ ਤੇ ਮੈਂ ਜ਼ਰੂਰ ਵੀ ਰਿਪਲਾਈ ਕਰਦੀ।
ਹਾਂ ਮੈਂ ਕਿਆ ਜੇ ਭੈਣ ਜੀ ਓ ਦੇਖਿਆ ਹੁੰਦਾ ਤੇ ਜ਼ਰੂਰ ਰਿਪਲਾਈ ਆਣਾ ਸੀ। ਕੋਲ ਵੀ ਆਣੀ ਸੀਗੀ ਤੇ ਪਤਾ ਨੀ ਫਿਰ ਮੈਂ ਕਿਹਾ ਸ਼ਾਇਦ ਆ ਬੱਚਿਆਂ ਦਾ ਹੀ ਕੰਮ ਹੋ ਸਕਦਾ ਮੈਂ ਕਿਆ ਚਲ ਮੈਂ ਆਪ ਹੀ ਦੁਬਾਰਾ ਫੋਨ ਦੇ ਦੀ ਨਾਲ ਵਿਸ਼ ਕਰ ਦਿੰਣੀ ਆਂ। ਚਲੋ ਵਧੀਆ ਰਿਆ ਪ੍ਰੋਗਰਾਮ ਤੁਹਾਡੇ ਬਾਰ ਧੰਨਵਾਦ
ਹਾਂਜੀ-ਹਾਂਜੀ ਥੈਂਕ ਯੂ ਜੀ। ਬੋਤ ਵਧੀਆ ਪ੍ਰੋਗਰਾਮ ਸੀ ਬੱਚੇ ਖੁਸ਼ ਸਨ ਸਾਰੇ
ਹਾਂ ਨਈ ਮੈਂ ਦੇਖੀਆਂ ਪਿਕਸ ਵਗੈਰਾ ਬੋਤ ਅੱਛੇ ਬੋਤ ਸੋਹਣੇ ਲੱਗ ਰਏ ਤੁਸੀ। ਬਿਜੀ ਵੀ ਬੜੇ ਅੱਛੇ ਲੱਗਦੇ ਸੀ ਚਲੋ ਬੱਚੇ ਵੀ ਖੁਸ਼ ਹੋ ਜਾਂਦੇ ਨੇ। ਥੋੜਾ ਆਂਟੀ ਦਾ ਫੰਕਸ਼ਨ ਛੋਟਾ ਜਿਹਾ ਈ ਚਲੋ ਹਾਂ ਬੱਚਿਆਂ ਨੂੰ ਸ਼ੌਂਕ ਹੁੰਦਾ ਜੇ ਨਾ ਅੱਜ ਕੱਲ ਸਾਨੂੰ ਆਹ ਬੱਚਿਆਂ ਨੂੰ ਹੁੰਦਾ ਅੱਜ ਕੱਲ ਫਾਦਰਸ ਡੇ ਹੁਣ ਅੱਜ ਫਾਦਰਸ ਡੇ ਤਾਂ ਬੱਚੇ ਲੱਗੇ ਰੈਣਗੇ ਕੁਛ ਨਾ ਕੁਛ ਕਾਰਡ ਬਣਾਉਣਾ ਸੀ ਐ। ਐ ਕਰਨਾ ਓ ਕਰਨਾ।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
ਮੈਂ ਕਿਆ ਚਲੋ।
ਚਲੋ ਦੇਖੋ ਬੱਚੇ ਕੋਈ ਨਾ ਕੋਈ ਐਕਟੀਵਿਟੀ ਕਰਦੇ ਰੈਂਦੇ ਨੇ। ਹਾਂਜੀ ਚਲੋ ਚੰਗਾ ਠੀਕ ਹੈ ਜੀ ਹਾਂਜੀ ਚੰਗਾ। ਸਤਿ ਸ੍ਰੀ ਅਕਾਲ।
ਹਾਂ।